ਹੈਲੋ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕਿੱਦਾਂ ਠੀਕ ਹੋ।
ਹਾਂਜੀ, ਠੀਕ ਆ ਜੀ ਤੁਸੀਂ ਸੁਣਾਓ ਠੀਕ ਹੋ ਜੀ।
ਹਾਂਜੀ ਹੋਰ, ਹੋਰ ਕੀ ਕਰੀ ਜਾਂਦੇ।
ਕੁਛ ਨਹੀਂ ਜੀ, ਤੁਸੀਂ ਦੱਸੋ! ਕੀ ਕਰਦੇ ਉਹਨੇ, ਆਪਣੀ ਡੇਲੀ ਰੂਟੀਨ ਦੱਸੋ ਜੀ।
ਹਾਂਜੀ, ਹਾਂਜੀ ਮੈਂ ਤੁਹਾਨੂੰ ਦੱਸਦੀ ਹਾਂ। ਆਪਣੀ ਡੇਲੀ ਰੁਟੀਨ। ਹਾਂਜੀ -ਹਾਂਜੀ ਮੈਂ ਸਵੇਰੇ ਮੋਰਨਿੰਗ ਚਲੋ, ਸਾਢੇ ਛੇ ਸੱਤ ਵਜੇ ਤੱਕ ਉੱਠਦੀ ਆ। ਉੱਠ ਕੇ ਤੇ ਫੇਰ ਆਪਣਾ। ਚਲੋ ਥੋੜਾ ਬਰੱਸ਼ ਬੁਰਸ਼ ਕਰਕੇ, ਆਪਣਾ ਵਾਸ਼ਰੂਮ ਵਗੈਰਾ ਜਾ ਕੇ, ਤੇ ਨਹਾ ਕੇ। ਫੇਰ ਮੈਂ ਜੋਤ ਜਗਾ।
ਹੱ
ਹਾਂਜੀ, ਜੋਤ ਜਗਾ ਕੇ ਫੇਰ ਮੈਂ ਚਾਹ ਵਗੈਰਾ ਪੀ ਨੀਂ ਹਾਂ, ਫੇਰ ਬੱਚਿਆਂ ਨੂੰ ਉਠਾ ਫੇਰ ਚਲੋ ਟਿਫਨ ਵਗੈਰਾ ਪੈਕ ਕਰਨਾ, ਬੇਟੇ ਨੂੰ ਸਕੂਲ ਭੇਜਣਾ। ਲੰਚ ਵਗੈਰਾ ਪੈਕ ਕਰਨਾ ਨਾ ਬੇਟੇ ਦਾ, ਬੇਟੇ ਲੰਚ ਪੈਕ ਕਰਨਾ, ਸਕੂਲ ਭੇਜਨਾ ਯੂਨੀਫਾਰਮ। ਵਗੈਰਾ ਰੇਡੀ ਕਰਕੇ ਰੱਖਣੀ। ਫੇਰ ਇਹਨੂੰ ਭੇਜ ਕੇ ਫੇਰ ਬੱਸ ਫਿਰ ਆਪਣਾ ਉਹੀ ਘਰ ਦਾ, ਸਫ਼ਾਈ ਵਗੈਰਾ ਹੋ ਗਈ। ਆਪਣਾ ਕਿਚਨ ਦਾ ਕੰਮ ਦੇਖਣਾ। ਸਫ਼ਾਈ ਵਗੈਰਾ ਕਰਨੀ, ਕੱਪੜੇ ਵਗੈਰਾ ਧੋਣੇ, ਹਾਂਜੀ ਬੱਸ ਏਦਾਂ ਹੀ ਕਰਦੇ, ਕਰਦੇ ਫਿਰ ਇਹਦਾ ਲੰਚ ਦਾ ਟਾਈਮ ਹੋ ਜਾਂਦਾ। ਫਿਰ ਪਤਾ ਦੋ ਢਾਈ ਵਜੇ ਤੱਕ ਬੱਚੇ ਨੇ ਆਣਾ ਸਕੂਲੋ ਹਾਂ। ਸਕੂਲ ਤੋਂ ਆਉਣਾ ਹੁੰਦਾ, ਫੇਰ ਆਉਂਦੇ ਕੁਛ ਨਾ ਕੁਛ ਤਿਆਰੀ ਸਨੈਕਸ ਵਗੈਰਾ, ਜਾਂ ਕੁਛ ਨਾ ਕੁਛ ਚੀਜ਼ ਬਣਾ ਕੇ ਰੱਖਣੀ ਹੈ। ਤੋ ਪਹਿਲਾ‌ ਲੱਚ ਤੇ ਸਕੂਲ ਕਰ ਲੈਂਦੇ ਹੈ। ਹਾ ਨਾ ਹਾਂ ਲੱਚ ਤੇ ਸਕੂਲ ਕਰ ਲੈਂਦੇ ਫੇਰ ਆ ਕੇ। ਫਿਰ ਦੁਬਾਰਾ ਰੋਟੀ ਖਾਣੀ ਬੜਾ ਅਜੀਬ ਜਿਹਾ ਲੱਗਦਾ। ਕਹਦਾ ਮੰਮਾ ਮੇਨੂ ਦਿਲ ਨਹੀਂ ਕਰਦਾ ਕਹਿੰਦਾ ਕੁਛ ਖਾਣ ਨੂੰ ਫਿਰ। ਬੇਟਾ ਛੋਟਾ ਹਾਂ। ਕਰਦਾ ਦਿਲ ਨੀ ਕਰਦਾ ਕੁਛ ਖਾਣ ਨੂੰ ਉਹਨੂੰ ਹੁੰਦਾ ਵੀ ਕੁੱਛ ਨਾ ਕੁਛ ਬਾਹਰਲੀ ਚੀਜ਼ ਹੋਵੇ, ਜਿਦਾ ਜਾਂ ਕੋਈ ਮੈਗੀ ਹੋਗੀ, ਪਾਸਤਾ ਹੋ ਗਿਆ, ਮੈਕਰੂਨੀ ਹੋ ਗਈ। ਏਦਾਂ ਦੀ ਚੀਜ਼, ਪਹਿਲੇ ਸਵੇਰੇ ਪਹਿਲੇ ਹੀ ਦੱਸ ਕੇ ਜਾਂਦਾ, ਮਿੱਠਆ ਚਾਹ ਬਣਾ ਲਈ ਏ। ਬੇਸਣ ਦਾ ਚੀਲਾ ਵਗੈਰਾ ਲਗਾ ਲੋ।
ਅੱਛਾ -ਅੱਛਾ ਹਾਂਜੀ ਬੱਚਿਆਂ ਨੂੰ ਬੱਚਿਆਂ ਨੂੰ ਹੁੰਦਾ। ਤੇ ਹੈ ਜੰਕ ਫੂਡ ਤਾਂ, ਜੰਕ ਫੂਡ ਦੇਣਾ ਨੀ ਚਾਹੀਦਾ, ਤੁਹਾਨੂੰ ਪਤਾ ਹੀ ਹੈ ਵੀ ਕਿੱਦਾਂ। ਕਿਸੇ ਨੂੰ ਫੂਡ ਪੁਆਇਜ਼ਨੀਂ ਹੋ ਜਾਂਦੀ, ਕਿੰਨਾ ਕੁਛ ਹੋਂਦੇ ਆ ਨਾ। ਅੱਜ ਕੱਲ ਬੋਹਤ ਬੱਚੇ ਬਿਮਾਰ। ਵੇ ਹੋਂਦੇ ਆ।
ਹਾਂਜੀ, ਹਾਂਜੀ ਮੇਰੀ ਕੋਸ਼ਿਸ਼ ਏਹੀ ਰਹਿੰਦੀ ਏ। ਕਿ ਮੈਂ ਬਾਹਰ ਦਾ ਏਵਾਇਡ ਕਰਾਂ। ਘਰ ਤੇ ਚਲੋ ਮੈਂ ਸਾਫ਼ ਸੁਥਰਾ ਜੇੜਾ ਜਿਵੇ ਬਨਾ ਦੇਂਦੀ ਐ ਕਿੱਦਾਂ ਨਾ।
ਹਾਂਜੀ, ਹਾਂਜੀ ਬਾਹਰ ਨਾਲੋਂ, ਤਾਂ ਹਾਂਜੀ ਬਾਹਰ ਨਾਲੋਂ ਵਧੀਆ ਤਾਂ ਬੰਦਾ ਘਰ ਹੀ ਬਣਾ ਦੇਨੀ ਆਂ, ਹਾਂਜੀ ਇਹ ਤਾਂ ਹੈ।
ਹਾਂਜੀ, ਬਾਹਰ ਤਾਂ ਸਹੀ ਨੀ ਹੁੰਦਾ, ਧੂੜ ਘੱਟਾ ਮਿੱਟੀ ਕਿੰਨਾ ਪਿਆ ਹੁੰਦਾ। ਉਤੇ ਪਰ ਬੱਚੇ ਨਹੀਂ ਹਟਦੇ ਬੱਚਿਆਂ ਨੂੰ ਪਸੰਦ ਈ ਉਈ ਆਂਦਾ, ਜਾਦਾਤੱਰ ਬਾਹਰ ਦਾ। ਹੂ, ਬੱਚਿਆਂ ਨੂੰ ਪਸੰਦ ਈ ਔਈ ਆਂਦਾ ਪਰ ਪਰ ਰਬ ਮੇਰੀ ਕੋਈ ਸੂਨੀ ਦੀ ਸੀ, ਮੈਂ ਆਪਣੇ ਘਰ ਈ ਕਰਾ ਪੁੱਤ।
ਕੋਰਨਰ ਕੋਰਨਰ ਕੀ ਸ਼ਬਦ ਲਾਆ ਹਾਂਜੀ, ਹਾਂਜੀ।
ਹਾਂਜੀ।
ਫਿਰ ਕੀ ਕਰਦੇ ਔ, ਤੁਸੀਂ ਜਦੋਂ ਬੱਚੇ
ਹਾਂਜੀ, ਹਾਂਜੀ ਬੱਸ ਬੱਸ ਫੇਰ ਸ਼ਾਮ ਦੀ ਚਾਹ ਵਗੈਰਾ, ਜਦੋਂ ਵੱਡੇ ਚਾਹ ਪੀ ਲੈਂਦੇ ਆ, ਵੱਡੇ ਵਗੈਰਾ ਚਾਹ-ਚੁ ਪੀ ਲੈਂਦੇ ਆ। ਤੇ ਬਾਕੀ ਚਲੋ ਬੱਚਿਆਂ ਨੂੰ ਨੀੰਬੂ ਪਾਣੀ ਬਨਾ ਦਿੱਤਾ, ਯਾ ਕੋਈ ਸ਼ੇਕ ਵਗੈਰਾ ਬਨਾਕੇ ਦਿੱਤਾ, ਹਾਂ। ਓ ਬਨਾ ਦਿਤਾ, ਹਾਂਜੀ।
ਤਿਸ ਸੈਰ-ਸੂਰ ਕੁਛ ਨੀ ਕਰਦੇ ਸੀ?
ਹਾਂਜੀ-ਹਾਂਜੀ, ਨਹੀਂ ਮੈਂ ਆਪਨੇ ਕੋਠੇ ਸੈਰ ਕਰ ਲੈਂਨੀ ਆ, ਉਪਰ ਛੱਤ ਤੇ ਨਾ। ਥੋੜ੍ਹਾ ਜੇਹਾ ਵੋੱਕ ਕਰ ਲੈਂਨੀ ਆ, ਹਾਂਜੀ, ਸਵੇਰੇ ਵੀ ਕਰ ਲੈਂਨੀ ਆ, ਸ਼ਾਮੀ ਵੀ ਕਰ ਲੈਂਨੀ ਆ, ਵੌਕ ਥੋੜੀ ਜੀ। ਮਤਲਬ ਸਾਡਾ ਉੱਪਰ, ਹਾਂਜੀ-ਹਾਂਜੀ। ਬੋਤ ਜ਼ਰੂਰੀ ਸੈਰ ਤਾਂ, ਹੈਲਥ ਸਹੀ ਰਹਿੰਦੀ ਆ।
ਹਾਂਜ
ਹੂੰ, ਕਦੀ-ਕਦੀ ਕੋਸਾ ਪਾਨੀ ਵਗੈਰਾ ਪੀ ਲਿਆ। ਓ ਵੀ ਪੀ ਲੈਂਨੀ ਆ ਕਿਸੇ ਵੇਲੇ, ਜ਼ੀਰੇ ਵਾਲਾ ਹੋਗਿਆ, ਜਵੈਨ ਵਾਲਾ।
ਇੱਕ ਤਾ ਸਾਨੂੰ, ਸੈਰ ਜ਼ਰੂਰ ਕਰਨੀ ਚਾਈਦੀ, ਤੇ ਇਕ ਹਾਨੂੰ ਆਪਨੀ ਨੀਂਦ ਪ੍ਰੋਪਰ ਰੱਖਨੀ ਚਾਈਦੀ।
ਹਾਂਜੀ-ਹਾਂਜੀ, ਨੀਂਦ ਪ੍ਰੌਪਰ ਰਖ
ਹਾਂਜੀ ਕਹਿੰਦੇ ਏ ਨਾ, ਜਿੱਦਾਂ ਅੱਜ-ਕੱਲ ਕੁੜੀਆਂ ਨੂੰ ਥਾਇਰੋਇਡ ਹੁੰਦੇ ਆ, ਕਿੰਨੀਆਂ ਪ੍ਰੋਬਲਮਸ ਆਂਦੀਆਂ ਹੋਰ। ਮੋਨ ਇੰਮਬੈਲੈਂਸ ਹੋਂਦੇ, ਓ ਏਸੇ ਕਰਕੇ ਹੋਂਦੇ। ਵੀ ਉਹਨਾਂ ਦੀ ਨੀਂਦ ਈ ਨਹੀਂ ਪੂਰੀ ਹੁੰਦੀ, ਹਾਨੂੰ ਆਪਣੀ ਰੋਜਾਨਾ ਜੀਵਨ'ਚ ਏ ਵੀ ਸੁਧਾਰ ਲਿਆਣਾ ਚਾਈਦਾ ਕਿ ਅਸੀਂ ਅਪਣੀ, ਨੀਂਦ-ਨੀਂਦ'ਚ ਕਰੀਏ, ਕਿਉਂਕਿ ਕਹਿੰਦੇ ਆ ਵੀ ਜਿਦਾਂ ਰਾਤ ਜਿੱਦਾਂ ਹੋਨ ਲੱਗ ਪੈਂਦੀ, ਓਦਾਂ ਦੇਖਿਆ ਹੋਣਿਆ ਬੱਚਿਆਂ ਨੂੰ ਭੁੱਖ ਲੱਗਨੀ ਸ਼ੁਰੂ ਹੋ ਜਾਂ ਤੇ ਸਾਰੇ ਕਹਿੰਦੇ ਆ, ਵੀ ਜੇਹੜਾ ਹਾਡਾ ਲੀਵਰ ਆ ਨਾ, ਓ ਰਾਤ ਨੂੰ ਜਦੋਂ ਅਸੀ ਸੋਂਦੇ ਆਂ, ਅਦੋ ਕੰਮ ਕਰਦਾ ਵੈ, ਤਾਂ ਕਰਕੇ ਭੁੱਖ ਲੱਗਦੀ ਆ, ਹਾਂਜੀ। ਤੇ ਇਸ ਲਈ ਕਹਿੰਦੇ ਆਪਨੀ ਨੀਂਦ'ਚ ਤੇ, ਇੱਕ ਸੈਰ ਜ਼ਰੂਰ ਕਰੋ, ਜੇ ਤੰਦਰੁਸਤ ਰਹਿਣਾ। ਇਕ ਆਪਣੀ ਨੀਂਦ ਪ੍ਰੋਪਰ ਰੱਖੋ, ਤੇ ਆਪਨੀ ਡਾਇਟ ਵਧੀ ਤਰਾ ਖਾਓ। ਹਾਂਜੀ, ਅਸੀਂ ਤਾਂ ਸਵੇਰੇ ਉਠਦੇ ਆਂ ਜਿੱਦਾਂ
ਹਾਂਜੀ।
ਪੰਜ ਵਜੇ ਉੱਠਦੇ ਆਂ ਪਹਿਲਾਂ, ਫਰੈਸ਼ ਵਗੈਰਾ ਹੋ ਕੇ ਨ੍ਹਾਲ, ਨ੍ਹਾ ਲੈਂਨੇ ਆਂ, ਫੇਰ ਮੱਥਾ ਟੇਕ ਲਈਦਾ ਜਿੱਦਾਂ। ਜਾ ਗੁਰੂ ਘਰ ਚਲਜੀ ਦਾ, ਜਾ ਘਰੇ ਕਦੇ-ਕਦੇ ਟੇਕ ਲੀਦਾ, ਬਸ। ਫੇਰ ਆਕੇ, ਅ ਜਦੋਂ ਅਸੀਂ ਗੁਰੂ ਘਰ ਚਾਈਦਾ ਵਾ, ਓਧਰੋਂ ਈ ਅਸੀਂ ਪਾਰਕ ਚਲ ਜੀਦਾ ਵੈ, ਸੈਰ ਕਰਦੇ ਆਂ, ਹਾਂਜੀ। ਨਾਲ ਓਰ ਵੀ ਲੇਡੀਜ਼ ਹੁੰਦੀਆਂ ਮੇਰੇ, ਤੇ ਅਸੀਂ ਤਿੰਨ ਕਿਲੋਮੀਟਰ ਤੁਰਦੇ ਆਂ ਸਵੇਰੇ, ਤੁਸੀ ਸ੍ਹਾਬ ਲਾਲੋ।
ਅੱਛਾ ਜੀ।
ਤੇ ਫੇਰ ਅਸੀ ਵਾਪਿਸ ਵੀ ਆਂਨੇ ਆ, ਤੇ ਫੇਰ ਆ ਕਿ ਵਾਪਿਸ, ਹਾਡੇ ਇੱਥੇ ਰਾਹ'ਚ ਗ੍ਰਾਉਂਡ ਜੀ ਆਂਦੀ ਆ, ਅਸੀਂ ਉ'ਚ ਨਈ ਅਸੀਂ ਉੱਥੇ ਆਕੇ ਬਸ ਬੈਠਦੇ ਆਂ, ਥੋੜ੍ਹੀ ਜਿਹੀ ਰੈਸਟ ਕਰਦੇ ਆਂ।
ਅੱਛਾ ਜੀ।
ਤੇ ਅਸੀਂ ਅਪਣੀ ਬੋਤਲ ਜੀ ਲਈਆਂ ਹੁੰਦੀਆਂ, ਜਿੱਦਾਂ ਗਰਮੀਆਂ ਵੈ। ਕਈ ਨਿੰਬੂ ਪਾਣੀ ਲੈ ਆਂਦੇ, ਸਵੇਰੇ ਪੀਣਾ ਵਧੀਆ ਹੁੰਦਾ ਨਾ। ਤੇ, ਵੌਟਰ ਵੈਸੇ ਮੈਂ ਕਦੀ-ਕਦੀ ਦੋ ਕੁ ਦਿਨ ਮੈਂ ਵੋ ਟਰ ਪੀਨੀਂ ਆ, ਬਾਕੀ ਦੇ ਨਿੰਬੂ ਪਾਣੀ, ਹਾਂਜੀ, ਫੇਰ ਅਸੀਂ ਜਾਂਨੇੇ ਅ ਫਿਰ ਅਸੀਂ ਉੱਥੇ ਬੈਠਕੇ ਥੋੜੀ ਦੇਰ, ਗੱਲਾਂ, ਗੱਪਾਂ-ਗੁੱਪਾਂ ਮਾਰਦੇ ਆ, ਉਦੋਂ ਤੱਕ ਸਾਢੇ ਕ ਛੇ ਵੱਜ ਜਾਂਦੇ ਆ, ਸੱਤ ਕ ਵਜੇ ਤੱਕ ਘਰ ਆਜੀ ਦਾ। ਬਸ, ਉ ਤੋ ਬਾਅਦ ਜੀ
ਹਮ
ਆ ਕੇ ਤੇ ਬੱਚਿਆਂ ਨੂੰ ਉਠਾਈਦਾ ਵਾ
ਹਾਂਜੀ।
ਉਹ ਨਾ ਆਪ ਕਰ ਲੈਂਦੇ ਆ ਉਹਨੇ ਨਾਸ਼ਤਾ ਤਿਆਰ ਕਰ ਲਈਦਾ।
ਹਾਂਜੀ-ਹਾਂਜੀ।
ਹਾਂਜੀ ਤੇ ਆਪ ਫਿਰ ਚਾਹ ਵਗੈਰਾ ਪੀ ਲਈ ਦੀ, ਨਾਲੇ ਉਹਨਾਂ ਨੂੰ ਖਵਾ ਦਿੰਦੇ ਜੇ ਪਰੌਂਠੀ ਖਾਣੀ ਪਰੌਂਠੀ ਨੀ ਤਾਂ ਬਿਸਕੁਟ ਵਗੈਰਾ ਬੱਚੇ ਖਾਂਦੇ ਹੀ ਰਹਿੰਦੇ ਹੈ, ਤੁਹਾਨੂੰ ਪਤਾ ਸ਼ੌਕੀਨ ਹੁੰਦੇ ਆ ਤੇ ਉਹਨਾਂ ਨੂੰ ਰੈਡੀ ਕਰਕੇ ਫਿਰ ਸਕੂਲ ਭੇਜਦਈ ਦਾ ਵਾ। ਹਾਂਜੀ ਉਹ ਤੋਂ ਬਾਅਦ ਜਿੱਦਾਂ ਆਪਣਾ ਕੋਈ ਵੀ ਘਰ ਦਾ ਕੰਮ ਹੁੰਦਾ ਵਾ ਉਹ ਕਰ ਲਈਦਾ ਏ। ਘਰ ਦੇ ਬਥੇਰੇ ਕੰਮ ਹੁੰਦੇ ਆ।
ਬਹੁਤ ਘਰ ਦੇ ਕੰਮ ਤੇ ਮੂੰ ਮੁੱਕਦੇ ਹੀ ਨੀ ਜਿੰਨੇ ਮਰਜ਼ੀ ਘਰ ਤੇ ਕੰਮ ਖਤਮ ਕਰੀ ਜਾਓ, ਕੋਈ ਨਾ ਕੋਈ ਕੰਮ ਨਿਕਲਿਆ ਰਹਿੰਦਾ।
ਸਰਦੀਆਂ ਚ ਜਿੱਦਾਂ ਧੁੱਪ ਵਗੈਰਾ ਨਿਕਲਦੀ ਸੀ ਸਾਰੇ ਇਕੱਠੇ ਬੈਠਦੀ ਬੁੜ ਜਾਦਾ ਸੀਗਾ ਬਥੇਰਾ ਧੁੱਪੇ ਜਨਾਨੀਆਂ ਜਿਸੀ ਪਿੱਠੀਆਂ ਹੋ ਕੇ ਗੱਲਾਂ ਗੁੱਲਾਂ ਮਾਰ ਲੈਂਦੀਆਂ, ਹੁਣ ਗਰਮੀਆਂ ਚ ਤਾਂ ਸਾਰੇ ਆਪੋ ਆਪਣੇ ਘਰੋਂ
ਹਾਂਜੀ-ਹਾਂਜੀ।
ਕਹਿੰਦੇ ਦੁਪਹਿਰੇ ਕਿਉਂ ਨਾ ਗਰਮੀ ਬਹੁਤ ਆ ਵੀ ਚੰਗਾ ਨੀ ਲੱਗਦਾ ਦੁਪਹਿਰੇ ਕਿਤੇ ਜਾਣਾ। ਤੇ ਬਸ ਸੁੱਤੇ ਰਹੀਦਾ ਵੀ ਆ ਕਦੀ ਬੁੱਕਸ ਰੀਡ ਕਰ ਲਈ ਆ।
ਹਾਂਜੀ।
ਕੁਛ ਨਾ ਕੁਛ ਕਰ ਵੈਸੇ ਤਾਂ ਸਾਰੇ ਫੋਨ ਹੀ ਯੂਜ ਕਰਦੇ ਰਹਿੰਦੇ ਆ।
ਹਾਂਜੀ-ਹਾਂਜੀ ਬਿਲਕੁਲ ਸਹੀ ਗੱਲ ਹੈ।
ਪਹਿਰੇ ਬਾਅਦ ਚ ਬੱਚੇ ਆਹਿੰਦੇ ਫਿਰ ਉਹਨਾਂ ਦਾ ਨਾਸ਼ਤਾ ਵਗੈਰਾ ਬਣਾਈ ਦਾ।
ਅੱਛਾ ਜੀ।
ਹਾਂਜੀ ਕੱਪੜੇ ਵਗੈਰਾ ਦਾ ਹੁੰਦਾ ਵਾ, ਕਦੇ ਅਲ ਅਲਮਾਰੀ ਸਾਫ਼ ਕਰ ਲਈ, ਕਦੇ ਕਿਚਨ ਸਾਫ਼ ਕਰ ਲਈ, ਘਰਦੇ ਹੀ ਬਹੁਤ ਕੰਮ ਹੁੰਦੇ ਆ ਤੁਹਾਨੂੰ ਪਤਾ ਹੀ ਆ।
ਹਾਂਜੀ-ਹਾਂਜੀ।
ਕੋਈ ਨਾ ਕੋਈ ਚੀਜ਼ ਮਿਲਈ ਜਾਂਦੀ ਹੈ।
ਹਾਂਜੀ ਇਹ ਤਾਂ ਹੈ ਹੀ ਆ।
ਫੇਰ ਜਦੋਂ ਸਾਰੇ ਆ ਜਾਂਦੇ ਆ ਫਿਰ ਖਾਣਾ ਪੀਣਾ ਜੋ ਵੀ ਦੁਪਹਿਰੇ ਵੈਸੇ ਅਸੀਂ ਘੱਟ ਹੀ ਖਾਂਦੇ ਹਾਂ। ਹਾਂਜੀ ਤੇ ਉਸ ਤੋਂ ਬਾਅਦ ਜਿੱਦਾਂ ਸ਼ਾਮ ਹੁੰਦੀ ਆ
ਹਾਂਜੀ।
ਤੇ ਬਾਬਾ ਬੋਲਣ ਤੋਂ ਪਹਿਲਾਂ ਵੀ ਅਸੀਂ ਸੈਰ ਕਰੀ ਦੀ ਐ। ਤੇ ਸ਼ਾਮ ਜਦੋਂ ਹੁੰਦੀ ਆ ਤੇ ਅਸੀਂ ਪਹਿਲਾਂ ਲੇਡੀਜ਼ ਜੀਆਂ ਜਿੱਦਾਂ ਹੁਣ ਗਰਮੀਆਂ ਵੇ ਦੁਪਹਿਰੇ ਤਾਂ ਕਿਤੇ ਜਾਂ ਧੋੱਪੇ ਵਗੈਰਾ ਜਿੱਦਾਂ ਸਰਦੀਆਂ ਸੇਕ ਲਾਉਣੇ ਸੀ, ਹੁਣ ਤਾਂ ਜਦੋਂ ਗਰਮੀ ਚ ਸੀ। ਕੁਰਸੀਆਂ ਚ ਡਾਹ ਕੇ ਮੰਜੀਆਂ ਵਗੈਰਾ ਡਾਹ ਕੇ, ਗੱਲਾਂ ਗੱਲਾਂ ਘੁੰਮਾ ਲਈਦੀਆਂ ਗੱਪਾਂ ਗੁੱਪਾ ਆਪਾਂ ਮਾਰਦੇ ਰਹਿੰਦੇ ਹਾਂ। ਬੱਚੇ ਖੇਡਦੇ ਰਹਿੰਦੇ ਆ ਆਪਣਾ ਹਾਂਜੀ।
ਹਾਂ-ਹਾਂ-ਹਾਂ।
ਹਾਂਜੀ ਫਿਰ ਬਸ ਬੈਡਮਿੰਟਨ ਵਗੈਰਾ ਬੱਚੇ ਕਹਿੰਦੇ ਖੇਡਦੇ ਹੁੰਦੇ ਐ। ਅਸੀਂ ਵੀ ਥੋੜਾ ਖੇਡ ਖੂਡ ਲਈ ਦਾ। ਕਦੀ-ਕਦੀ ਥੋੜ੍ਹਾ ਬਹੁਤਾ ਘੁੰਮ ਫਿਰ ਲੈਂਦੇ ਹਾਂ।
ਹਾਂਜੀ- ਹਾਂਜੀ।
ਥੋੜ੍ਹਾ ਬਹੁਤਾ ਘੁੰਮ ਫਿਰ ਲਈ ਜਾਂ ਹੁਣ ਖੇਡ-ਖੁਡ ਲਈਦਾ ਬੱਚਿਆਂ ਨੇ ਕਦੇ ਸਾਰੇ ਲੂਡੋ ਖੇਲ ਲਈ ਦੀ ਫਿਰ ਬਸ ਰਾਤੀ ਖਾਣਾ-ਪੀਣਾ ਖਾਈਦਾ ਵੈ। ਦੁਪਹਿਰੇ ਮੈਂ ਵੈਸੇ ਚਾਹ ਪੀਂਦੀ ਨੀ ਕਿਉਂਕਿ ਮੈਂ ਤਾਂ ਗ੍ਰੀਨ ਟੀ ਪੀਂਨੀ ਆ।
ਅੱਛਾ ਜੀ ਹਾਂਜੀ ਗ੍ਰੀਨ ਟੀ ਵੀ ਹੈਲਥੀ ਹੁੰਦੀ ਏ, ਵਧੀਆ ਹੁੰਦੀ ਏ ਹਾਂਜੀ।
ਹਾਂਜੀ ਸਿਹਤ ਲਈ ਵਧੀਆ ਵਾ। ਬ੍ਰੇਕਫਾਸਟ ਵੈਸੇ ਵੈਸੇ ਜਿੱਦਾਂ ਬੱਚੇ ਜਿੱਦਾਂ ਸਕੂਲ ਜਾਂਦੇ ਆ ਵੈਸੇ ਤਾਂ ਉਨਾਂ ਨੂੰ ਐਗ ਰੋਲ ਦੇ ਦੀ ਦਾ ਵਾ ਐਗ ਰੋਲ ਬਣਾ ਕੇ ਦੇ ਦਿੰਦੇ ਹੁੰਦੇ ਹਾਂ ਬੋਤਾ ਹੈਵੀ ਨੀ ਅਸੀਂ ਬ ਫਾਸਟ ਕਰਦੇ ਤੇ ਨਾਲ ਜੂਸ ਹੁੰਦਾ ਵਾ ਜਿੱਦਾਂ ਫਰੈਸ਼ ਜੂਸ ਓ ਬਣਾ ਕੇ ਦੇਨੀ ਗਰਮੀਆਂ ਜਾਂ ਸ਼ੇਕ ਵਗੈਰਾ ਉਨਾਂ ਦੇ ਜਦੋਂ ਸਕੂਲੋਂ ਆਉਂਦੇ ਉਦੋਂ ਦੀ ਦਾ
ਹਾਂਜੀ-ਹਾਂਜੀ।
ਕਦੇ-ਕਦੇ ਚੀਲੇ ਬਣਾ ਲਈਏ ਦੇ ਕਦੇ ਉਟਸ ਪੇ ਖਾ ਲੈਂਦੇ ਆ ਸਵੇਰੇ ਕਦੇ ਫਰੂਟਸ ਕਦੇ ਚਾਹ ਨਾ ਬਿਸਕਿਟ ਏ ਇਨਾਂ ਦੀ ਮਰਜ਼ੀ ਆ। ਜਿੱਦਾਂ ਵੱਖਰੇ-ਵੱਖਰੇ ਦਿਨ ਨਾ ਰੋਜ਼ ਵੀ ਇੱਕ ਚੀਜ਼ ਦੀ ਨਾ ਖਾ ਹੁੰਦੀ।
ਕੁਛ ਨਈ ਵੀ ਸੈਂਡਵਿਚ ਬਣਾ ਲਏ ਕਦੀ ਕੁਛ ਕਾਫ਼ੀ ਚੀਜ਼ਾਂ ਇੱਦਾਂ ਦੀਆਂ ਬਣਾ ਕੇ ਦਈ ਦੀਆਂ
ਹਾਂਜੀ-ਹਾਂਜੀ ਬਾਕੀ ਆਪਣੀ ਡਾਇਟ ਅਸੀਂ ਬੋ ਵਧੀਆ ਰੱਖੀ ਹੋਈ ਹੈ ਜਿੱਦਾਂ ਲਿਮਿਟ ਦਾ ਈ ਖਾਂਣੇ ਆਂ। ਸ਼ੂਗਰ ਵਗੈਰਾ ਬੋਤ ਘੱਟ ਆ। ਹੁਣ ਤਾਂ ਚਲੋ ਸਰ ਗਰਮੀਆਂ ਵੀ ਹੁਣ ਘੱਟ ਹੁੰਦੀ ਆ ਲੇਕਿਨ ਅਸੀਂ ਆਪਣੀ ਪੂਰੀ ਤਿੰਨ ਪੈਲਾਂ ਜਿੱਦਾਂ ਸਰਦੀਆਂ 'ਚ ਨਾ ਠੰਡ ਹੁੰਦੀ ਆ ਉੱਥੇ ਅਸੀਂ ਆਪਣੀ ਗਰਾਉਂਡ ਆ ਨਾ ਉਦੇ 'ਚ ਚੱਕਰ ਮਾਰੀ ਦੇ ਆ। ਪਰ ਹੁਣ ਗਰਮੀਆਂ ਜਿੱਦਾਂ ਹੁਣ ਹਾਨੂੰ ਪਤਾ ਸਾਡੇ ਤੋਂ ਐਕਸਰਸਾਈਜ਼ ਵਗੈਰਾ ਨਈ ਹੁੰਦੀ। ਤੀਜ਼ ਵੀਹ ਸਵੀਰਸ ਸਵੇਰੇ ਠੰਡੇ-ਠੰਡੇ ਨਾ ਉੱਧਰ ਠ ਮਤਲਬ ਇੰਨੀ ਗਰਮੀ ਨਈ ਹੁੰਦੀ ਧੁੱਪ ਨਈ ਹੁੰਦੀ ਤੇ ਅਸੀਂ ਉੱਧਰ ਪੈਦਲ ਹੀ ਸਾਰੀਆਂ ਜ਼ਨਾਨੀਆਂ ਨੇ ਤਿੰਨ ਕਿਲੋਮੀਟਰ ਸਾਡੇ ਨਾਲ ਦਾ ਪਿੰਡ ਆ।
ਅੱਛਾ ਜੀ।
ਉਥੋਂ ਇੱਕ ਅੱਗੇ ਪਿੰਡ ਆ ਤਿੰਨ ਕਿਲੋਮੀਟਰ ਪੈਂਦਾ ਵਾ ਤੇ ਸਿੱਧੇ ਰਾਹ ਵਾ ਹਨਾ ਤੇ ਚਲ ਜੀ ਦਾ ਵਾ।
ਹਾਂਜੀ-ਹਾਂਜੀ।
ਤੇ ਬਥੇਰਾ ਮਤਲਬ ਡਾਇਟ ਵੀ ਸਈ ਆ ਤੇ ਆਪਣੀ ਫਿਜ਼ੀਕਲ ਐਕਟੀਵਿਟੀ ਵੀ ਸਈ ਹੋਣ ਦੀ ਆ। ਤੇ ਨੀਂਦ ਵੀ ਪ੍ਰੋਪਰ ਲਈ ਜੇੜੀ ਚੀਜ਼ਾਂ ਜ਼ਰੂਰੀ ਹੈ ਫਿਰ ਸਰਕਲ ਸਈ ਚੱਲਦਾ ਜੀ।
ਹਾਂਜੀ-ਹਾਂਜੀ ਏ ਤਾਂ ਹੈ ਉਦੋਂ ਕੈਂਦੇ ਵਏ ਸੀ ਹਾਂਜੀ-ਹਾਂਜੀ-ਹਾਂਜੀ-ਹਾਂਜੀ। ਜ਼ਰੂਰ ਹਾਂਜੀ ਕੈਂਦੇ ਛੇ ਵਜੇ ਤੋਂ ਬਾਦ ਕੁਛ ਖਾਣਾ ਪੀਣਾ ਨੀ ਚਾਈਦਾ ਨਾ ਮਤਲਬ ਛੇ ਵਜੇ ਤੱਕ ਛੇ ਸੱਤ ਵਜੇ ਤੱਕ ਹੱਥ ਖਾ ਲੋ।
ਹਾਂਜੀ-ਹਾਂਜੀ ਅਸੀਂ ਤਾਂ ਖਾ ਲੀ ਦਾ ਜੀ। ਅਸੀਂ ਤਾਂ ਵੈਸੇ ਸਾਢੇ ਸੱਤ ਤੱਕ ਅਸੀਂ ਰੋਟੀ ਖਾ ਲਈ ਦੀ ਆ।
ਹਾਂਜੀ-ਹਾਂਜੀ। ਕਈ ਵਾਰੀ ਭੁੱਖ ਲੱਗ ਜਾਂਦੀ ਨਾ ਫਿਰ ਮਤਲਬ ਖਾਣਾ ਨੀ ਚਾਈਦਾ ਕੁਛ ਦੁੱਧ ਵਗੈਰਾ ਬੰਦਾ ਪੀ ਲਵੇ ਨਾ।
ਹੂੰ ਕੁਛ ਅਸੀਂ ਫਿਰ ਵੀ ਹੈਵੀ ਚੀਜ਼ਾਂ ਕੋਈ ਲੱਭਦੇ ਖਾਣ ਨੂੰ ਚਲੋ ਭੁੱਖ ਲੱਗੀ ਐ ਚਲੋ ਖਾ ਲਓ ਜਾਂ ਕਿੱਦਾਂ
ਹਾਂਜੀ ਏ ਤਾਂ ਇਹੀ ਡੇਲੀ ਰੂਟੀਨ ਹੁੰਦਾ ਵਾ ਹਰ ਇੱਕ ਦਾ ਮੇਰਾ ਤਾਂ ਇਹੀ ਸੀ। ਬਟ ਅਸੀਂ ਆਪਣਾ ਡੇਲੀ ਰੂਟੀਨ ਬੜੀ ਵਧੀਆ ਤਰ੍ਹਾਂ ਮੈਨੇਜ ਕਰਕੇ ਰੱਖਿਆ ਹੋਇਆ ਸੈਰ ਵੀ ਕਰੀ ਦੀ ਆ। ਫਿਜ਼ਕਲ ਐਕਟੀਵਿਟੀ ਮਤਲਬ ਵਧੀਆ ਹੋਈ ਜਾਂਦੀਆਂ। ਡਾਇਟ ਵੀ ਵਧੀਆ ਵੈ ਅਤੇ ਫਿਜ਼ੀਕਲ ਐਕਟੀਵਿਟੀ ਵੀ ਵਧੀਆ ਵੈ। ਨੀਂਦ ਵੀ ਪ੍ਰੋਪਰ ਲਈ ਦੀ, ਤੇ ਡੇਲੀ ਰੂਟੀਨ ਵਧੀਆ ਹਾਂਜੀ, ਚਲੋ ਠੀਕ ਹੈ ਜੀ। ਸਤਿ ਸ਼੍ਰੀ ਅਕਾਲ, ਤੁਹਾਨੂੰ ਨਾਲ ਬਹੁਤ ਵਧੀਆ ਲੱਗਾ ਗੱਲ ਕਰਕੇ ਜੀ।
ਓਕੇ ਜੀ, ਸਤਿ ਸ਼੍ਰੀ ਅਕਾਲ
ਓਕੇ ਜ